ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ?
ਬਸ ਠੀਕ -ਠਾਕ ਜੀ ਤੁਸੀਂ ਸੁਣਾਓ ਠੀਕ- ਠਾਕ ਜੀ?
ਬਸ ਵਧੀਆ- ਵਧੀਆ ਅੱਜ ਕਿਵੇਂ ਯਾਦ ਕੀਤਾ? ਤਾਂ
ਬਸ ਜੀ ਮੈਂ ਆਪਣਾ ਯਾਤਰਾ ਤੇ ਗਿਆ ਸੀ। ਉਹ ਮੈਂ ਕਿਹਾ ਹਾਂਜੀ ਹਾਂਜੀ ਪ੍ਰਸ਼ਾਦ ਲਿਆਂਦਾ ਤੁਹਾਡੇ ਸਾਡੇ ਵਾਸਤੇ
ਅੱਛਾ ਅੱਛਾ ਮੈਂ ਵੀ ਸੋਚਦੀ ਪਈ ਸੀ ਮੈਂ ਕਿਹਾ ਪਾਜੀ ਹੋਣਾ ਮਨੂੰ ਫੋਨ ਲੱ ਤੇ ਅਜ ਇਹਨਾਂ ਮੈਂ ਕੱਲ ਕਰਾਹ ਬਸ ਕੱਲ ਫ ਟਾਈਮ ਹੀ ਨੀ ਲੱਗਿਆ ਮੈਂ ਕਿਹਾ ਚਲੋ ਹੁਣ ਅੱਜ ਤੁਡਾ ਫੋਨ ਆ ਹੀ
ਹਾਂਜੀ ਹਾਂਜੀ ਮੈਂ ਫੋਨ ਕਰਕੇ ਪੁੱਛ ਲਿਆਉ ਨਾ ਤਾਂ ਹੀ ਹੋ ਜਾਵਾਂਗੇ ਤ ੱਪਰ
ਹਾਂ ਹਾਂ ਕੋਈ ਨਹੀਂੀ ਨਹੀਂ ਨਹੀਂ ਕੋਈ ਨੀ ਕੋਲ ਤੁਸੀਂ ਆਓ ਹਮ ਅੱਛਾ ਅੱਛਾ ਹਜ਼ੂਰ ਸਾਹਿਬ ਗਏ ਸੀ ਅੱਛਾ ਅੱਛਾ ਅੱਛਾ ਵਧੀਆ
ਹਾਂਜੀ ਹਾਂਜੀ ਇੱਥੇ ਟ੍ਰੇਨ ਸਾਡੇ ਜਾਂਦੀ ਹੈ ਅੰਬਾਲੇ ਤੋਂ ਹਾਂਜੀੀ ਹੈ ਅੰਬਾਲੇ ਦ ਤੋਂ ਸਾਡੇ ਗਿਆਰ ਟ੍ਰੇਨ ਹਦੀ ਹੈ ਹ
ਅੱਛਾ ਅੱਛਾ ਫੇਰ ਉੱਥੇ ਤੁਸੀਂ ਅੱਛਾ ਫਿਰ ਦਿੱਲੀ ਤੁਸੀਂ ਰੁਕਦੇ ਹੋ ਜਾਂ ਫਿਰ ਸਿੱਧੀ ਟ੍ਰੇਨ ਲੈਂਦੇ ਹੋ ਉੱਥੋਂ ਅੰਬਾਲਿਓ
ਹਮ ਨਹੀਂ ਸਿੱਧੀ ਟਰੇੇਨ ਹੈ ਸਿੱਧਾ ਹਜ਼ੂਰ ਸਾਹਿਬ ਜਾਂਦੀ ਹੈ ਤਿੱਲੀ ਰੁਕਦੀ ੋੜਾ ਟਾਈਮੱਥੇ ਲੰਰ ਪਾਣੀ ਮਿਲ ਜਾਂਦਾ
ਅੱਛਾ ਅੱਛਾ ਹ ਵਧੀਆ ਵਧੀਆ ਵਧੀਆ ਵਧੀਆ ਤੇ ਬੜੀ ਵਧੀਆ ਗੱਲ ਹੈ ਸਗੋਂ ਜਾ ਆਣਾ ਚਾਹੀਦਾ ਗੁਰੂ ਘਰ
ਹਾਂਜੀ ਹਾਂਜੀ ਬਸ ਸਾਲ ਇੱਕ ਵਾਰ ਜਾਈਦਾ
ਹਮ ਨਹੀਂ ਜ਼ਰੂ ਹੀ ਅਸੀ ਹਾਂ ਜ਼ਰੂਰੀ ਹੈ ਜੀ ਇਹ ਵੀ ਬੜਾ ਜ਼ਰੂਰੀ ਹੈ ਹੋਰ
ਵਧੀਆ ਇਥੇ ਦਿੱਲੀਓ ਚੱਲਦੀਏ ਫੇਿਰ ਆਪਣਾ ਆਗਰੇ ਫਿਰ ਮਥੁਰਾ ਹਾਂਜੀ ਫਿਰ ਗਵਾਲੀਅਰ ਵੀ ਆਉਦਾ ਰਸਤੇ ' ਹਾਂਜੀ ਹਾਂਜੀ ਫਿਰ ਭੋਪਾਲੇ ਫਿਰ ਅਟਾਰਸੀ ਫਿਰ ਖੰਡਵਾ ਰਾਤ ਨੂੰ ਉੱਥੇ ਲੰਗਰ ਪਾਣੀ ਮਿਲ ਜਾਂਦਾ ਸੰਗਤ ਨੂੰ
ਾਇਦ ਹੁੰਦੇ ਨਾ ਲੋਕਾਂ ਨੇ ਚਲੋ ਸੇਵਾ ਕਰ ਲੈਂਦੇ ਨੇ ਲੋਕੀਂ ਵਧੀਆ
ਟ੍ਰੇਨ ਦਾ
ਹਮ ਉਓਹੀ ਤੇ
ਹਾਂਜੀ ਫੇਿਰ ਅਗਲੇ ਦਿਨ ਫਿਰ ਪਹੁੰਚਦੀ ਉੱਥੇ ਹਜ਼ੂਰ ਸਾਹਿਬ ਫੇਿਰ ਉੱਥੇ ਸੰਗਤ ਵਾਸਤੇ ਬੱਸਾਂ ਬੁੱਸਾਂ ਲਾਈਆਂ ਉਹਨਾਂ ਨੇ ਹਾਂਜੀ ਬੱਸਾਂ ਵੀ ਲੈ ਜਾਂਦੀਆਂ ਕੁ ਦੁਰੇ ਵੀ ਛੱਡ ਦਿੰਦੀਆਂ ਬੜੀ ਵਧੀਆ ਸੇਵਾ ਚੱਲਦੀ ਹੈ ਉੱਥੇ ਤੁਸੀਂ ਨੀ ਗਏ ਕਦੀ ਹਜ਼ੂੂਰ ਸਾਹਿਬ
ਰਾਤ ਨਾਲਠ ਹੋ ਕੇ ਜਾਵਗੇ ਤੇਦਾ ਮਜ਼ਾ ਆਉਂਦਾ ਇਕੇ